ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ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
ਮੈਂ ਵਧੀਆ ਤੁਸੀਂ ਦੱਸੋ
ਬਸ ਵਧੀਆ ਹੋਰ ਕੀ ਕਰੀ ਚਾਹਦੇ ਸੀ
ਬਸ ਕੁਛ ਨਈ
ਅੱਛਾ ਅੱਛਾ- ਅੱਛਾ ਬੈਠੇ ਸੀਗੇ ਕੋਈ ਕੰਮ ਕਾਰ ਕਰਦੇ ਸੀਗੇ ਜਾਂ ਓਦਾ ਹੀ
ਕੰਮ ਕਾਰ ਕਰਦਾ ਸੀ
ਅੱਛਾ- ਅੱਛਾ ਠੀਕ ਆ ਠੀਕ ਹੈ ਹੁਣੇ ਵਿਹਲੇ ਹੋਏ ਤੁਸੀਂ
ਜੀ
ਹਾਂਜੀ ਹੋਰ ਮੈਂ ਵੀ ਬਸ ਇੱਧਰ ਘੁੰਮਣ ਆਇ ਆਇਆ ਸੀ ਕੱਲ ਤੇ ਮੈਂ ਦੇਖ ਸੀਗਾ ਆਪਣੇ ਉੱਧਰ ਨਹਿਣ ਵਾਲੀ ਸਾਈਡ ਤੇ ਗਏ ਸੀਗੇ ਕੱਲ ਅਸੀਂ ਘੁੰਮਣ
ਅੱਛਾ
ਹਾਂਜੀ ਉੱਥੇ ਦੇਖ ਕੇ ਉੱਥੇ ਜਾ ਕੇ ਮਨ ਨੂੰ ਬਹੁਤ ਦੁੱਖ ਲੱਗਿਆ
ਕਯੋਂ
ਕਿਉਂ ਕਿਉਂਕਿ ਉੱਥੇ ਨਹਿਰ ਦੇ ਉੱਤੇ ਪਹਿਲਾਂ ਕਿੰਨਾ ਸਾਫ ਸੁਥਰਾ ਮਾਹੌਲ ਹੁੰਦਾ- ਹੁੰਦਾ ਸੀਗਾ ਪਰ ਹੁਣ ਉੱਥੇ ਇੰਨੀ ਕੁ ਗੰਦਗੀ ਫੈਲੀ ਹੋਈ ਆ ਲੋਕਾਂ ਨੇ ਇੰਨਾ ਕੂੜਾ ਸੁੱਟਿਆ ਹੋਇਆ ਵਾ ਇਹ ਦੇਖ ਕੇ ਮਨ ਨੂੰ ਬੜਾ ਹੀ ਦੁੱਖ ਲੱਗਾ ਕਿ ਹਾਏ ਕਿੰਨਾ ਲੋਕਾਂ ਨੇ ਗੰਦਗੀ ਫੈਲਾ ਰੱਖੀ ਹੈ।
ਜੀ ਹੋ ਤੇ ਹੈ। ਅੱਜ ਕੱਲ੍ਹ ਕੂੜਾ ਲੋਕੀ ਬਹੁਤ ਕਣ ਲੱਗਿਆ ਹੋਇਆ ਹੈ
ਹਾਂਜੀ- ਹਾਂਜੀ ਇਹ ਤੇ ਹੈਗਾ ਵਾ ਨਹਿਰ ਦਾ ਪਾਣੀ ਪਹਿਲਾਂ ਨਾਲੋਂ ਵੀ ਕਾਫ਼ੀ ਗੰਦਾ ਹੋਣ ਲੱਗ ਗਿਆ ਕਿਨਾਰਿਆਂ ਤੇ ਕਿੰਨੀਆਂ ਪਲਾਸਟਿਕ ਦੀਆਂ ਬੋਤਲਾਂ ਚਿਪਸ ਦੇ ਪੈਕੇਟ ਤੇ ਹੋਰ ਵੀ ਕੂੜਾ ਪਿਆ ਸੀਗਾ
ਜੀ ਅੱਜ-ਕੱਲ੍ਹ ਲੋਕੀ ਖਾ ਕੇ ਉੱਥੇ ਹੀ ਸੁੱਟ ਦਿੰਦੇ ਆ।
ਹਾਂਜੀ ਬਟ ਲੋਕਾਂ ਨੂੰ ਹਾਂਜੀ ਬਟ ਲੋਕਾਂ ਨੂੰ ਇਵੇਂ ਨਹੀਂ ਨਾ ਕਰਨਾ ਚਾਹੀਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਇੰਨੇ ਬੇਪਰਵਾਹ ਕਿਵੇਂ ਹੋ ਸਕਦੇ ਹੈ। ਕਈ ਲੋਕ ਸੋਚਦੇ ਨੇ ਕਿ ਮੇਰੇ ਕੱਲੇ ਦੇ ਕੂੜਾ ਸੁੱਟਣ ਨਾਲ ਹੀ ਫ਼ਰਕ ਨਹੀਂ ਪੈਂਦਾ।
ਆਹੀ ਕਰਕੇ ਤਾਂ ਲੋਕਾਂ ਦੇ ਮਾਇਂਡ ਚ ਦਿਮਾਗ ਚ ਆਈ ਚੱਲ ਰਿਹਾ ਨਾ-
ਹਾਂਜੀ-ਹਾਂਜੀ ਪਰ। ਪਰ ਜਦੋਂ ਇਹੋ ਜਿਹਾ ਸੋਚ ਦਾ ਨਤੀਜਾ ਸਾਹਮਣੇ ਆਉਂਦਾ ਹੈ ਤੇ ਫਿਰ ਇਹੀ ਕੁੱਝ ਹੁੰਦਾ ਹੈ ਕਿ ਇੱਕ ਛੋਟ ਛੋਟੇ ਮਤਲਬ ਜਿਦੋਂ ਅਸੀਂ ਕੂੜਾ ਖਿਲਾਈ ਜਾਂਦੇ ਹਾਂ ਉਹ ਇੱਕ ਵੱਡਾ ਢੇਰ ਬਣ ਜਾਂਦਾ। ਤੇ ਉੱਥੇ ਗੰਦਗੀ ਪਾਣੀ, ਹਵਾ ਸਾਰਾ ਕੁੱਛ ਮਤਲਬ ਪ੍ਰਦੂਸ਼ਿਤ ਹੋ ਜਾਂਦਾ ਐ।
ਹਾਂਜੀ ਇਹ ਤਾਂ ਹੈ।
ਹਾਂਜੀ ਤੁਹਾਨੂੰ ਪਤਾ ਸਾਡੇ ਜਿਲੇ ਦਾ ਪਹਿਲਾ ਪਿੰਡ ਸੀਗਾ ਉੱਥੇ ਛੱਪੜ ਜਿਹੜਾ ਕਾਫ਼ੀ ਉਹਦਾ ਪਾਣੀ ਸਾਫ-ਸੁਥਰਾ ਹੁੰਦਾ ਸੀਗਾ।
ਅੱਛਾ-ਅ
ਹਾਂਜੀ ਮੇਰੇ ਦਾਦਾ ਜੀ ਹੈ ਨਾ ਉਹ ਦੱਸਦੇ ਹੁੰਦੇ ਸੀਗੇ ਕਿ ਅਹੀਂ ਉਥੇ ਤੈਰਨ ਜਾਂਦੇ ਹੁੰਦੇ ਸੀਗੇ ਬਟ ਹੁਣ ਤੁਸੀਂ ਉਹਦੀ ਮਤਲਬ ਹਾਲਤ ਵੇਖੋਗੇ ਨਾ ਉੱਥੇ ਤੇ ਲਾਗੇ ਕੋਲੇ ਨੇੜੇ ਜਾਣ ਦਾ ਵੀ ਨੀ ਦਿਲ ਕਰਦਾ ਇੰਨੀ ਕੁ ਬਦਬੂ ਹੁੰਦੀ‌ ਏ ਨਾ ਕੋਈ ਕਹਿਣ ਦਾ ਸਾਬ ਨੀ ਹੈਗਾ
ਹਾਂ ਉਹ ਤੇ ਉਹ ਪੀਣੇ ਲਾਇਕ ਵੀ ਨਹੀਂ ਹੋਣਾ ਪਾਣੀ
ਨਾ- ਨਾ ਉੱਥੇ ਤਾਂ ਕੋਲੇ ਜਾਣ ਨੂੰ ਨੀ ਦਿਲ ਕਰਦਾ ਇੰਨਾ ਜਿਆਦਾ ਉੱਥੇ ਗੰਦ ਫੈਲਿਆ ਹੋਇਆ ਹੈ।
ਹੂੰ ਅੱਜ-ਕੱਲ੍ਹ ਲੋਕੀ ਸਫਾਈ ਵੀ ਨਹੀਂ ਰੱਖਦੇ।
ਹਾਂਜੀ- ਹਾਂਜੀ ਤੁਸੀਂ ਮੰਨੋਗੇ ਕਿ ਉੱਥੇ ਮੱਛਰ ਵੀ ਇੰਨੇ ਜ਼ਿਆਦਾ ਹੋ ਗਏ ਹੈ ਉਹਦਾ ਸਿੱਧਾ ਅਸਰ ਲੋਕਾਂ ਦੀਆਂ ਸਿਹਤਾਂ ਦੇ ਉੱਤੇ ਪੈਂਦਾ। ਠੀਕ ਹੈ ਪਿਛਲੇ ਕੁਛ ਸਾਲਾਂ ਚ ਸਾਡੇ ਪਿੰਡ ਦੇ ਨਾ ਕਈ ਲੋਕ। ਪੇਟ ਦੀਆਂ ਬਿਮਾਰੀਆਂ ਕਰਕੇ ਡੇਂਗੂ ਮਲੇਰੀਆ ਕਰਕੇ ਵੀ ਅ ਕਿੰਨੇ ਜ਼ਿਆਦਾ ਮਤਲਬ ਪ੍ਰਭਾਵਿਤ ਹੋਏ ਸੀਗੇ।
ਹਮ ਫਿਰ ਉੱਥੇ ਤਾਂ ਸਫਾਈ ਕਰਨੀ ਚਾਹੀਦੀ ਹੈ।
ਹਾਂਜੀ-ਹਾਂਜੀ ਇਹ ਤਾਂ ਇਹ ਤਾਂ ਹੈਗਾ ਡਾੱਕਟਰ ਨੇ ਵੀ ਕਿਹਾ ਸੀਗਾ ਕਿ ਸਾਫ਼-ਸੁਥਰਾ ਪਾਣੀ ਪੀਓ ਸਾਫ਼ ਪਾਣੀ ਵਰਤੋ ਬਟ ਪਰ ਜਿਹੜੇ ਹੋਰ ਵੀ ਕਈ ਗੱਲਾਂ ਨਹੀਂ ਨਾ ਮੰਨਦੇ ਲੋਕੀ ਇਹ ਗੱਲਾਂ ਨੂੰ ਨਹੀਂ ਮੰਨਦੇ।
ਤੇ ਪਿੰਡ ਦੇ ਲੋਕਾਂ ਨੂੰ ਵੀ ਵੇਖਣਾ ਚਾਹੀਦਾ ਕਿ ਇੱਥੇ ਸਾਫ਼- ਸਫ਼ਾਈ ਕੀਤੀ ਜਾਵੇ।
ਹਾਂਜੀ ਇਹ ਗੱਲ ਤਾਂ ਹੈਗੀ ਹੈ, ਕਈ ਵਾਰੀ ਮੈਨੂੰ ਲੱਗਦਾ ਕਿ ਸਮੱਸਿਆ ਸਿਰਫ਼ ਸਰਕਾਰ ਦੀ ਨਹੀਂ ਹੈ ਸਾਡੀ ਵੀ ਹੈਗੀ। ਈ ਹੈ। ਕੀ ਅਸੀਂ ਆਪਣੇ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਦੇ ਨੀ ਹੈਗੇ ਅੱਧੀਆਂ ਸਮੱਸਿਆ। ਅੱਧੀਆਂ ਜਿਹੜੀਆਂ ਸਮੱਸਿਆ ਨਾ ਉਦੋਂ ਹੀ ਖ਼ਤਮ ਹੋ ਜਾਏ ਜੇ ਅਸੀਂ ਆਪਣੀਆਂ ਆਲੇ-ਦੁਆਲੇ ਦੀ ਸਫ਼ਾਈ ਰੱਖੀਏ ਤੇ।
ਉਹ ਤੇ ਹੈ।
ਹਾਂਜੀ। ਤੇ ਕਦੇ ਧਿਆਨ ਦਿੱਤਾ ਜਿਹੜੇ ਲੋਕ ਜਿਹੜੇ ਨਹਿਰ ਦੇ ਕਿਨਾਰੇ ਤੁਸੀਂ ਵੇਖਿਆ ਹੋਣਾ ਕਿ ਪਿਕਨਿਕ ਵਗੈਰਾ ਮਨਾਉਣ ਜਾਂਦੇ ਹੈ ਤੇ ਉੱਥੇ ਸਾਰਾ ਗੂੜਾ ਛੱਡ ਆਉਂਦੇ ਆ।
ਹਾਂਜੀ-ਹਾਂਜੀ ਇਹ ਤਾਂ ਹੈ ਲੋਕੀ ਉੱਥੇ ਹੀ ਸੁੱਟ ਦਿੰਦੇ ਆ।
ਹਾਂਜੀ ਤੁਹਾਨੂੰ ਪਤਾ ਇਹ ਗੱਲ ਕਿੰਨੀ ਮਾੜੀ ਹੈ ਕਿੰਨੀ ਮਾੜੀ ਹੈ ਇੱਦ ਤੱਕ। ਕਈ ਵਾਰ ਤੇ ਮੈਂ ਕੁੱਝ ਲੋਕਾਂ ਨੂੰ ਰੋਕਿਆ ਵੀ ਸੀਗਾ ਪਤਾ ਫੇਰ ਕੀ ਹੋਇਆ।
ਕੀ ਹੋਇਆ?
ਕੁੱਝ ਨੇ ਮ ਗੱਲ ਮੰਨ ਲਈ ਪਰ ਬਹੁਤੇ ਕਹਿਣ ਲੱਗੇ ਕਿ ਸਫ਼ਾਈ ਕਰਨਾ ਸਾਡਾ ਕੰਮ ਨੀ ਹੈਗਾ ਅਸੀਂ ਇੱਥੇ ਪਿਕ ਨਿਕ ਮਨਾਉਣ ਆਏ ਆ ਤੇ ਇਹ ਸਰਕਾਰ ਦਾ ਕੰਮ ਹੈ ਰੋਜ਼ ਸਫ਼ਾਈ ਕਰਵਾਉਣਾ।
ਹਾਂਜੀ ਕੁੱਝ ਹੁੰਦੇ ਐਵੇਂ ਦੇ ਲੋਕ ਬਟ ਇਹ ਇਹ ਸਾਡਾ ਹੀ ਕੰਮ ਹੁੰਦਾ ਵੈਸੇ ਤਾਂ ਪਰ ਕੁਛ ਲੋਕ ਮੰਨਦੇ ਨੀ ਇਸ ਗੱਲ ਨੂੰ।
ਹਾਂਜੀ ਇਹ ਸੋਚ ਜਿਹੜੀ ਹੈ ਨਾ ਸਭ ਤੋਂ ਵੱਡੀ ਸਮੱਸਿਆ ਇਹ ਬਿਲਕੁਲ ਜੀ ਅਸੀਂ ਗੰਦ ਪਾ। ਪੈਦਾ ਕਰਦੇ ਹਾਂ ਤਾਂ ਸਫ਼ਾਈ ਵੀ ਸਾਡੀ ਜਿੰਮੇਵਾਰੀ ਬਣਦੀ ਹੈ ਪਰ ਲੋਕ ਕੀ ਇਹ ਗੱਲ ਨੂੰ ਨੀ ਸਮਝਦੇ ਹੈਗੇ।
ਹਾਂਜੀ ਹਾਂਜੀ ਏ ਤਾਂ।
ਤੁਹਾਨੂੰ ਕੀ ਲੱਗਦਾ ਪਾਣੀ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ।
ਕੁੱਝ ਕੁ ਤਾਂ ਸਾਡਾ ਵੀ ਹੈ ਅਸੀ ਕੂੜਾ ਸੁੱਟਦੇ ਹਾਂ ਤੇ ਕੁੱਝ ਕੁ ਫੈਕਟਰੀਆਂ ਦਾ। ਕਚਰਾ ਕੁਚਰਾ ਵੀ ਆ ਜਾਂਦਾ ਹੈ।
ਹਾਂਜੀ ਹਾਂਜੀ ਇਹ ਤਾਂ ਹੈਗਾ ਕਈ ਸਾਲਾਂ ਤੱਕ ਮਤਲਬ ਜਿਹੜੇ ਖਤਮ ਨਾ ਹੋਣ ਵਾਲਾ। ਅ ਇੱਕ ਇਹੀ ਹੈ ਕਿ ਪਲਾਸਟਿਕ ਵੀ ਹੈਗਾ ਵਾ ਤੇ ਜਿਹੜਾ ਤੁਸੀ ਆਹ ਗੱਲ ਕਹੀ ਹੈ। ਕਿ ਹਾਂ ਕਿ ਫੈਕਟਰੀਆਂ ਦਾ ਜਿਹੜਾ ਪਾਣੀ ਹੈ ਗੰਦਾ ਇਹ ਵੀ ਪਾਣੀ ਨੂੰ ਬਹੁਤ ਦੂਸ਼ਿਤ ਕਰਦਾ ਹੈ।
ਹਾਂਜੀ ਹਾਂਜੀ ਉ ਤੇ
ਹਾਂਜੀ ਤੇ ਤੁਹਾਨੂੰ ਪਤਾ ਵਾ ਕਿ ਜਿਹੜੀ ਇੱਕ ਪਾਣੀ ਜਿਹੜਾ ਹੁੰਦਾ ਵਾ। ਪ੍ਰਦੂਸ਼ਿਤ ਹੋਇਆ ਹੁੰਦਾ ਹੈ ਇਹ ਜਿਹੜੇ ਵਿੱਚ ਜਾਨਵਰ ਰਹਿੰਦੇ ਆ ਜਿਵੇਂ ਕਿ ਮੱਛਲੀਆਂ ਵਗੈਰਾ। ਉਹਨਾਂ ਦੀ ਸਿਹਤ ਲਈ ਵੀ ਕਿੰਨਾ ਨੁਕਸਾਨਦਾਇਕ ਆ।
ਹਾਂਜੀ ਉਹਨਾਂ ਤੇ ਵੀ ਅਸਰ ਪੈਂਦਾ ਆ।
ਹਾਂਜੀ ਅਸੀਂ ਤਾਂ ਅਸੀਂ। ਤੇ ਆਪਣੀ ਸਮੱਸਿਆ ਬੋਲ ਕੇ ਦੱਸ ਦਿੰਦੇ ਹਾਂ ਪਰ ਉਹ ਜਿਹੜੇ ਅ ਜੀਵ ਆ ਜਿਹੜੇ ਕੁਛ ਬੇਜੁਬਾਨ ਆ। ਕੁਛ ਬੋਲ ਨੀ ਸਕਦੇ ਉਹਨਾਂ ਦੀ ਵੀ ਸਿਹਤ ਲਈ ਬਹੁਤ ਖ਼ਤਰਨਾਕ ਹੈ।
ਹਾਂਜੀ ਇਹ ਤਾਂ ਐ।
ਹਾਂਜੀ ਤੁਹਾਨੂੰ ਪਤਾ ਮੈਂ ਇੱਕ ਵੀਡੀਓ ਦੇਖੀ ਸੀਗੀ ਪਿੱਛੇ ਜੀ। ਉਹਦੇ ਵਿੱਚ ਨਾ ਇੱਕ ਕਸ਼ੂ ਕੰਮਾ ਸੀਗਾ ਉਹਦੇ ਨਾ ਗਲੇ ਵਿੱਚ ਪਲਾਸਟਿਕ ਫਸਿਆ ਹੋਇਆ ਸੀ ਮੈਨੂੰ ਬਹੁਤ ਦੁੱਖ। ਦੁੱਖ ਲੱਗਿਆ ਦੇਖ ਕੇ ਅਜਿਹੀਆਂ ਦੇਖ ਕੇ ਚੀਜ਼ਾਂ ਕਿ ਜਾਨਵਰਾਂ ਦੀ ਕੀ ਗ਼ਲਤੀ ਆ। ਜੋ ਸਾਡੀ ਗ਼ਲਤੀ ਹੁੰਦੀ ਹੈ ਤੇ ਉਹਨਾਂ ਨੂੰ ਮਤਲਬ ਇਹਦਾ ਸਾਹਮਣਾ ਕਰਨਾ ਪੈਂਦਾ।
ਹਾਂਜੀ ਇਹ ਤਾਂ ਹੈ। ਅਸੀਂ ਤਾਂ ਸੁੱਟ ਕੇ ਚਲੇ ਜਾਂਦੇ ਆ ਬਟ ਉਹਨਾਂ ਵਾਸਤੇ ਸਮੱਸਿਆ ਹੋ ਜਾਂਦੀ ਹੈ।
ਹਾਂਜੀ ਤੁਹਾਨੂੰ ਇੱਕ ਇਹ ਵੀ ਗੱਲ ਪਤਾ ਸਾਡੇ ਇਲਾਕੇ ਦੇ ਵਿੱਚ ਖੇਤੀਬਾੜੀ ਦਾ ਪਾਣੀ ਵੀ ਇੱਕ। ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈਗਾ।
ਹਾਂਜੀ।
ਹਾਂਜੀ। ਤੁਹਾਨੂੰ ਪਤਾ ਜਿਵੇਂ ਕਿ ਮਤਲਬ ਅਹ ਜਿਹੜੇ ਖੇਤਾਂ ਦੇ ਵਿੱਚ ਕੀਟਨਾਸ਼ਕ। ਜਿਹੜੀਆਂ ਦਵਾਈਆਂ ਪਾਈਆਂ ਜਾਂਦੀਆਂ ਵਾ ਤੇ ਜਦੋਂ ਮੀਂਹ ਹੁੰਦਾ ਵਾ ਤੇ ਮੀਂਹ ਦੇ ਨਾਲ ਉਹ ਸਾਰਾ। ਕੀਟਨਾਸ਼ਕ ਰੁੜ ਕੇ ਤੇ ਨਹਿਰਾਂ ਤੇ ਛੱਪੜਾਂ ਵਿੱਚ ਪਹੁੰਚ ਜਾਂਦਾ ਹੈ।
ਹਾਂਜੀ ਹਾਂਜੀ।
ਹਾਂਜੀ ਤੇ ਇਹਦੇ ਨਾਲ ਪਾਣੀ ਦੀ ਜਿਹੜੀ ਗੁਣਵੱਤਾ ਵਾ ਉਹ ਵੀ ਖ਼ਤਮ ਮਤਲਬ ਖ਼ਤਮ ਹੋ ਜਾਂਦੀ ਆ ਜਿਹੜਾ ਪਾਣੀ ਆ ਉਸ। ਸਾਫ਼ ਸੁਥਰਾ ਤੇ ਸਹੀ ਨਹੀਂ ਰਹਿ ਪੈਂਦਾ।
ਹਾਂਜੀ ਏ ਤਾਂ ਹੈ।
ਹਾਂਜੀ ਤੇ ਹੋਰ ਮੈਨੂੰ ਇਹ ਲੱਗਦਾ ਕਿ ਪਰ ਇਸ ਸਮੱਸਿਆ ਨੂੰ ਮਤਲਬ ਲੋਕਾਂ ਨੂੰ ਵੀ ਜਾਗਰੂਤ ਕਰਨਾ ਚਾਹੀਦਾ ਵਾ ਇਹਨਾਂ ਤੇ ਵਿਚਾਰ ਕਰਨਾ ਚਾਹੀਦਾ ਵਾ।
ਹਾਂਜੀ ਲੋਕਾਂ ਨੂੰ ਵੀ ਦੱਸਣਾ ਚਾਹੀਦਾ ਕਿ ਇੱਥੇ ਗੰਦ ਨਹੀਂ ਸੁੱਟਣਾ ਚਾਹੀਦਾ। ਅਤੇ ਪਾਣੀ ਨੂੰ ਸਾਫ ਸੁਥਰਾ ਕਿਵੇਂ ਰੱਖੀ ਦਾ।
ਹਾਂਜੀ। ਪਰ ਐ ਸ਼ੁਰੂਆਤ ਕਰਨਗੇ ਤੇ ਤਾਂ ਹੀ ਹੋਵੇਗਾ ਨਾ ਲੋਕੀ ਸੋਚਦੇ ਹੀ ਨਹੀਂ ਕਰਦੇ ਹੀ ਨੀ ਇਹਦੇ ਤੇ।
ਹਾਂਜੀ ਲੋਕੀ ਆ ਸੋਚ ਦੇਦੇ ਇਹ ਸਾਡਾ ਕੰਮ ਨੀ ਹੈਗਾ।
ਤੁਹਾਨੂੰ ਪਤਾ ਕਿ ਹਜੇ ਤਾਂ ਪਾਣੀ ਤੇ ਵਾਤਾਵਰਨ ਗੰਦੇ ਹੁੰਦੇ ਪਏ ਆ। ਤੇ ਜਦੋਂ ਇਹ ਗੰਦੇ ਹੁੰਦੇ ਪਏ ਆ ਤੇ ਕਿਸੇ ਨੂੰ ਵੀ ਸਕੂਨ ਨਾਲ ਰਹਿਣ ਦਾ ਹੱਕ ਨਹੀਂ ਹੋਏਗਾ ਕਿ ਜਦੋਂ। ਮਤਲਬ ਵਾਤਾਵਰਨ ਸਾਡਾ ਦੂਸ਼ਿਤ ਹੋ ਗਿਆ ਪਾਣੀ ਸਾਡਾ ਗੰਦਾ ਹੋ ਗਿਆ। ਤੇ ਸਾਰੇ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਤੇ ਕੌਣ ਸਕੂਨ ਨਾ ਰਹਿ ਸਕੇਗਾ।
ਹਾਂਜੀ ਇਹ ਤੇ ਹੈ।
ਹਾਂਜੀ ਪਰ ਕੀ ਕਤੇ ਇਹ ਨੀ ਹੈ ਕਿ ਲੋਕੀ ਸਾਫ਼ ਸੁੱਥਰੇ ਮਤਲਬ ਥਾਵਾਂ ਤੇ ਰਹਿਣਾ ਪਸੰਦ ਕਰਦੇ ਆ ਲੋਕੀ ਦਿੱਕਤ ਇਹ ਵਾ ਕਿ ਲੋਕੀ ਗੰਦ ਆਪ ਜਾਣ ਕੇ ਫੈਲਾਉਂਦੇ ਆ। ਉਹ ਆਪਣੀ ਜਿੰਮੇਵਾਰੀ ਨੂੰ ਆਪਣੀ ਜਿੰਮੇਵਾਰੀ ਨਹੀਂ ਸਮਝਦੇ।
ਹਾਂ ਉਹ ਸਮਝਦੇ ਨੇ ਇੱਕ ਸਾਡਾ ਕੰਮ ਨਹੀ ਹੈ ਸਰਕਾਰਾਂ ਦਾ ਕੰਮ ਹੈ ਉਹ ਆਪਣੇ ਕੰਮ ਤੋਂ ਭੱਜਦੇ ਨੇ।
ਹਾਂਜੀ ਤੁਹਾਨੂੰ ਪਤਾ ਕਈ ਥਾਵਾਂ ਤੇ ਤਾਂ ਪਾਣੀ ਦੀ ਇੰਨੀ ਜ਼ਿਆਦਾ ਕਮੀ ਹੈਗੀ ਆ ਕਈ ਥਾਵਾਂ ਤੇ ਟਰੈਕਟਰਾਂ ਦੇ ਨਾਲ ਪਾਣੀ ਆਉਂਦਾ ਕਿ ਹਾਂ ਕਿ ਉਹਨਾਂ ਨੂੰ ਸਾਫ਼ ਪਾਣੀ ਨੀ ਮਿਲਦਾ ਪੀਣ ਵਾਸਤੇ ਬੋਤਲਾਂ ਵਾਲਾ ਪਾਣੀ ਪੀਂਦੇ ਹੋ।
ਹਾਂ ਇਹ ਤਾਂ ਸਭ ਡਿੱਗਰ ਕੇ ਹੋਇਆ ਨਾ ਅਸੀਂ ਗੰਦ ਪਾ ਰਹੇ ਹਾਂ ਤੇ ਪਾਣੀ ਗੰਦਾ ਹੋ ਰਿਹਾ ਜਿਸ
ਹਾਂਜੀ ਲੋਕ ਘਟੀਆ ਮਤਲਬ ਉਡੀਕ ਉਡੀਕ ਕਰਦੇ ਆ ਸੋਚ ਕਿ ਕੀ ਅਜੀਬ ਲੱਗਦਾ ਕਿ ਅਸੀਂ ਆਹ ਸਮਝਦੇ ਨਹੀਂ ਹੈਗੇ ਉਹ ਕਿੰਨੀਆਂ ਕੀਮਤੀ ਚੀਜ਼ਾਂ ਵਾ ਜਿੰਦਾਂ ਪਾਣੀ ਆ ਕਿਤੇ ਉਹ ਮਿਲ ਵੀ ਨਹੀਂ ਸਕਦਾ। ਲੋਕੀ ਇਹਨੂੰ ਹੀ ਖ਼ਰਾਬ ਕਰਨ ਤੇ ਲੱਗੇ ਹੋਏ ਆ।
ਹਾਂਜੀ ਤਾਂ
ਹਾਂਜੀ ਪਰ ਅਸੀਂ ਫਿਰ ਵੀ ਇਹ ਵਿਅਰਥ ਨਹੀਂ ਮਤਲਬ ਅਸੀਂ ਵਿਅਰਥ ਨਹੀਂ ਜਾਣ ਦੇਵਾਂਗੇ ਅਸੀਂ ਸੋਚਦੇ ਹਾਂ ਕਿ ਹਾਂ ਕਿ ਇਹ ਜਿੰਦਾਂ ਹੁਣ ਅਸੀਂ ਗੱਲ ਕਰਦੇ ਪਏ ਹਾਂ ਸਾਨੂੰ ਤੁਸੀਂ ਵੀ ਆਪਣੇ ਆਲੇ ਦੁਆਲੇ ਦੇ ਜਿਹੜੇ ਲੋਕ ਆ ਨਾ ਉਹਨਾਂ ਨੂੰ ਵੀ ਇਏਦਾਂ ਜਾਗਰੂਕ ਕਰਿਓ ਕਿ ਹਾਂ ਕਿ ਇਵੇਂ ਪਾਣੀ ਨਾ ਖ਼ਰਾਬ ਕਰਿਆ ਕਰੋ ਜਿੱਥੇ ਕਿਤੇ ਜਾਂਦੇ ਹੋ ਉੱਥੇ ਕੂੜਾ ਨਾ ਸੱਟ ਕੇ ਆਇਆ ਕਰੋ ਉੱਥੇ ਜਿੱਥੇ ਜਾਂਦੇ ਹੋ ਘੁੰਮਣ ਲਈ ਵੀ ਉੱਥੇ ਆਪਣੇ ਨਾਲ ਸਾਫ਼ ਸਫ਼ਾਈ ਕਰਕੇ ਉੱਥੇ ਦੀ ਆਪਣਾ ਵਧੀਆ ਆਨੰਦ ਮਾਣ ਕੇ ਤੇ ਉੱਦੋਂ ਦੀ ਸਫ਼ਾਈ ਵੀ ਕਰਕੇ ਆਇਆ ਕਰੋ
ਅਸੀਂ ਤਾਂ ਪ੍ਰਚਾਰ ਕਰਦੇ ਹਾਂ ਕਿ ਲੋਕਾਂ ਨੂੰ ਮਤਲਬ ਜਾਗਰੂਕ ਕਰਦੇ ਹਾਂ ਕਿ ਤੁਸੀਂ ਪਾਣੀ ਨੂੰ ਗੰਦਾ ਨਹੀਂ ਕਰਨਾ ਪਾਣੀ ਨੂੰ ਬਚਾਉਣਾ ਹੈ ਮਤਲਬ ਇਹਦੇ ਚ ਕ ਕੂੜਾ ਨਹੀਂੀ ਫੇਕਣਾ ਤੁਸੀਂ ਇਹਨੂੰ ਦੂਸਰੀ ਤੇ ਨ ਕਰਨਾ
ਹਾਂਜੀ ਹਾਂਜੀ ਜੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਇੱਕ ਇੱਕ ਦੋ ਦੋ ਜਾਣਿਆਂ ਨੂੰ ਕਮ ਵਾਂਗੇ ਚਲੋ ਉਹ ਵੀ ਦੋ ਤੋਂੋ ਅੱਗੇ ਕਿਸੇ ਨੂੰ ਕਹਿਣਗੇ ਹਨਾ ਤਾਂ ਲੋਕੀ ਕੁਛ ਨਾ ਕੁਛ ਤੇ ਮਤਲਬ ਪ੍ਰਭਾਵਿਤ ਹੋਣਗੇ ਹੀ
ਹਾਂ ਦੋ ਤੋਂ ਚਾਰ ਹੋਣਗੇ ਚਾਰ ਤੋਂ ਅੱਠ ਹੋਣਗੇ
ਹਾਂਜੀ ਤੇ ਅਸੀਂ ਹੁਣ ਜਿੱਦਾਂ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਵਿਚਾਰ ਕੀਤਾ ਵਾ ਕਿ ਜਿਹੜਾ ਸਾਡੇ ਪਿੰਡ ਦੇ ਲਾਗੇ ਛੱਪੜ ਹੈਗਾ ਸੀਗਾ ਨਾ ਜਿਹੜਾ ਬਹੁਤ ਗੰਦਾ ਹੋ ਗਿਆ ਹੁਣ ਅਸੀਂ ਵੀ ਇਹ ਸੋਚਿਆ ਹੈਗਾ ਕਿ ਅਸੀਂ ਕਿਸੇ ਨੂੰ ਵੀ ਉੱਥੇ ਕੂੜਾ ਸੁੱਟਣ ਨੀ ਦੇਣਾ ਹੈਗਾ
ਇਹ ਤਾਂ ਵਧੀਆ ਗੱਲ ਹੋ
ਹਾਂਜੀ ਮੈਂ ਤੇ ਮੇਰੇ ਚਾਰ ਪੰਜ ਮਿੱਤਰ ਹੋਰ ਹੈਗੇ ਉਹਨਾਂ ਦੀ ਵੀ ਇਹੀ ਸੋਚ ਸੀਗੀ ਤਾਂ ਅਸੀਂ ਇਹ ਤਾਂ ਹੈ ਕੀਤਾ ਹੋਇਆ ਹੁਣ ਤੇ ਮੈਂ ਤੁਹਾਨੂੰ ਵੀ ਇਹੀ ਕਹਾਂਗੀ ਕਿ ਤੁਸੀਂ ਵੀ ਜਿੰਨਾ ਹੋ ਸਕ ਵਧਾ ਨਾ ਮਤਲਬ ਲੋਕਾਂ ਨੂੰ ਜਾਗਰੂਕ ਕਰੋ ਤੇ ਖੁਦ ਵੀ ਕੂੜੇ ਦੀ ਤੇ ਮਤਲਬ ਜਿੰਨਾ ਕੂੜਾ ਨਾ ਫੈਲਾਓ ਤੇ ਪਾਣੀ ਦੀ ਸੰਭਾਲ ਕਰਿਓ
ਹਾਂਜੀ ਹਾਂਜੀ ਜ਼ਰੂਰ ਲੋਕਾਂ ਨੂੰ ਅਸੀਂ ਜਾਗਰੂਕ ਕਰਾਂਗੇ
ਹਾਂਜੀ ਹਾਂਜੀ ਠੀਕ ਆ ਜੀ